ਹੈਲੋ ਸਤਿ ਸ੍ਰੀ ਅਕਾਲ।। ਭਾਜੀੀ।
ਸਤਿ ਸ਼੍ਰੀ ਅਕਾਲ ਜੀ।। ਕੀ ਹਾਲ ਚਾਲ ਹੈ ਬੇਟਾ? ਹੋਰ ਫੈਮਲੀ ਚ ਸਭ ਠੀਕ ਨੇ।
ਹਾਂ ਵਧੀਆ।
ਹੋਰ ਪਾਪਾ ਦਾ ਕੀ ਹਾਲ ਚਾਲ ਹੈ।
ਪਾਪਾ ਹੀ ਵਧੀਆ ਇੱਕਦਮ। ਵਧੀਆ ਵਧੀਆ।
ਅੱਛਾ ਉਹਨਾਂ ਦਾ ਕੀ ਨੌਕਰੀ ਕਰਦੇ ਆ ਕਿਤੇ ਆਪਣਾ ਕੰਮ ਹੈ? ਆਪਣਾ ਕੰਮ ਚਲੋ ਆਪਣੇ ਕੰਮਚ ਤਾਂ ਜੇ ਉਹ ਪਰਮਾਤਮਾ। ਹੋਰ ਤੁਸੀਂ ਸਟੱਡੀ ਕਰਦੇ ਪਏਓ?
ਹਾਂਜੀ ਭਾਜੀ ਸਟੱਡੀ ਕਰਦੇ ਆ।
ਅੱਛਾ ਅ ਬਸ ਦੇਖੋ ਦੇਖੋ ਮੈਂ ਗੱਲ ਕਰਨੀ ਸੀ ਕਿ ਜਿਸ ਤਰ੍ਹਾਂ ਗਰਮੀ ਹੁਣ ਵੱਧ ਰਹੀ ਹੈ ਮਹੀਨਾ ਵੀ। ਪਾਸ ਚਲ ਰਿਹਾ ਹੈ ਮਈ ਜੂਨ ਦੇ ਵਿੱਚ ਤੇ ਗਰਮੀ ਬੜੀ ਪੈ ਰਹੀ ਹੈ ਬਾਹਰ ਨਿਕਲਣਾ ਔਖਾ ਹੋਨਾ ਪਾਇਆ ਅੱਛਾ ਬਾਹਰ ਨਿਕਲਣਾ ਤੇ ਚਲੋ ਔਖਾ ਹੀ ਹੈ ਬਲਕਿ ਘਰ ਬੈਠ ਕੇ ਵੀ ਜਿ ਲੱਗਦਾ ਜਿਵੇ ਛੱਤਾਂ ਤੋਂ ਪੂਰੀ ਐ ਲੂ ਔਰ ਗਰਮੀ ਗਰਮ ਹਵਾਵਾਂ ਲੱਗ ਰਹੀਆਂ ਛੱਤਾਂ ਤੋਂ ਔਕੇ ਚੱਲਦੇ ਹਾਂ। ਏ ਗੱਲ
ਹੀ ਹੀ
ਤੇ ਇਹਦੇ ਕੀ ਕੀ ਉਪਾਅ ਤੁਸੀਦੇ ਵਿੱਚ ਆਪਣਾ, ਤੁਹਾਡੇ ਘਰ ਤੇ ਮੈਂ ਕਿਹਾ ਕਾਫ਼ੀ ਠੰਡਕ ਹੈਗੀ ਹੈ ਤੇ ਤੁਸੀਂ ਹੁਣ ਦੱਸੋ ਕਿ ਤੁਹਾਡੇ ਇੱਥੇ ਇੰਨੀ ਉਹ ਕਿਵੇਂ ਹੈਗੀ ਠੰਡਕ, ਸਾਡੇ ਤੇ ਲੰਟਰ ਬੜੇ ਤਪਦੇ ਹੈ। ਬੜੀ ਮੁਸ਼ਕਿਲ ਨਾਲ ਰਾਤਾਂ ਕੱਟ ਨੇ ਆ ਦਿਨੇ ਵੀ ਇਤਨੀ ਗਰਮੀ। ਤੇ ਤੁਹਾਡੇ ਇੱਥੇ ਕਿ ਕਿਸ ਤਰ੍ਹਾਂ ਮਤਲਬ ਇੰਨਾ ਫ਼ਰਕ ਕਿਉਂ ਹੈ, ਉਹ ਪੁੱਛਣਾ ਚਾਹ ਰਹੇ ਤਾਂ ਕਿ ਅਸੀਂ ਵੀ। ਉਸ ਹਿਸਾਬ ਨਾਲ ਅਸੀਂ ਆਪਣਾ ਚੇਂਜਿਸ ਕਰਾਈਏ ਮ ਕਾਨ ਵਿਚ ਨਾ। ਹੋਰ।
ਵੇਖੋ ਜੀ ਹੂ, ਸਾਡੇ ਮਕਾਣੇ ਪਹਿਲੇ ਮਤਲਬ ਪਹਿਲੇ ਬੜੀ ਗਰਮੀ ਰਹਿੰਦੀ ਸੀ।
ਅੱਛਾ-ਅੱਛਾ।
ਤੇ ਫੇਰ ਅਸੀਂ ਕੀ ਕੀਤਾ ਕਿਸੀ ਕੋਲ ਸਲਾਹ ਲਈ ਵੀ ਕੀ ਕਰੀਏ, ਉਹਨੇ ਕਿਹਾ ਬਈ ਆਪਣੇ ਕੋਟ ਤੇ ਨਾ ਇੱਕ ਹੋਰ ਸੀਲਿੰਗ, ਮਤਲਬ ਹੀਟਰ ਦੀ ਲੈਣ ਪਾਾਲਓ, ਸੀਲਿੰਗ ਦੇ ਉੱਤੇ ਹੀ ਛਲ ਤੇ ਉਹ ਠੰਡਕ ਨਾ। ਔਨੂੰ ਵੱਜੇਗੀ, ਤੇ ਗਰਮੀ ਘੱਟ ਲੱਗੇਗੀ।
ਅੱਛਾ ਕੀ ਕਰਵਾਇਆ ਸੀ।
ਤੇ ਹਾਂਜੀ।
ਛਾਤ ਤੇ ਤੁਸੀਂ ਕੀ ਕਹਿ ਰਹੇ ਹੋ ਕੀ ਕਰਾਇਆ ਸੀ, ਮੈਂ ਸੁਣਿਆ ਨਹੀਂ ਧਿਆਨ ਨਾਲ।
ਉਹ ਇੱਟਾਂ ਦੀ ਨਾ ਪਰਤ ਹੁੰਦੀ ਹੈ ਇੱਕ ਮਿੱਟੀ ਚ ਕੱਸ ਕੇ ਨਾ ਉਹਨੂੰ ਉੱਤੇ ਰੱਖਦੇ ਨੇ ਪੂਰੀ ਛੱਤ ਤੇ, ਪੂਰੀ ਇੱਕ ਲਾਈਨ ਬਣਾਦੇ ਨੇ ਇਕ ਲੇਅਰ।
ਉਹਦੇ ਕੀ ਪ੍ਰੋਸੈਸ ਹੁੰਦੀ ਹੈ, ਮਤਲਬ ਲੰਟਰ ਦੇ ਉੱਪਰ ਕੁਛ ਕੈਮੀਕਲ
ਨਹੀਂ ਨਹੀਂ ਪਹਿਲੇ ਤਾਂ ਤੇ ਨਾ ਮਿੱਟੀ ਪਾ ਦੇਣਗੇ ਹੁਣ ਉਹੀ ਮਿੱਟੀ ਨੂੰ ਗਿੱਲੀ ਕਰਕੇ ਨਾ ਓਦੇ ਇੱਟ ਇੱਟਾਂ ਰੱਖ ਦੇਣ ਗ ਇੱਕ-ਇੱਕ ਕਰ ਕੇ।
ਇੱਟਾਂ ਕਿਹੜੀਆਂ ਜੜੀਆਂ ਮੋਟੀ ਇੱਟਾਂ ਦੀਵਾਰਾਂ ਚ ਲੱਗਦੀਆਂ, ਜਾਂ ਟਾਈਲਾਂ
ਇੱਟਾਂ ਜਿਹੜੀ ਰੀਅਲ ਹੁੰਦੀ ਨੇ। ਉਹ ਜ਼ਿਆਦਾ ਫ਼ਰਕ ਪੈਂਦਾ, ਹਾਂਜੀ, ਫੇਰ ਉਤੋਂ ਰੱਖ ਕੇ ਓਦੇ ਉੱਤੇ ਉ ਫਿਰ ਸੀਮੈਂਟ ਕਰ ਦੇਣਾ ਸਾਰਾ ਉਤ ਹੀ ਪੱਕਾ ਕਰ ਦੇਣਾ। ਮਿੱਟੀ ਗੇਰ ਕੇ, ਈਟਾਂ ਗੇਰ ਕੇ, ਓਦੇ ਉੱਪਰੋਂ ਸੀਮੈਂਟ ਪੂਰਾ।
ਹੂ ਹੂ। ਅੱਛਾ।
ਬਾਕੀ ਫਰਕ ਪਿਆ ਤੁਹਾਡੇ ਘਰ ਕਿੱਥੇ ਹੈਗਾ ਜੇ ਮੰਨਲਓ ਪੂਰੇ ਖੇਤ ਤਰ ਹੈਗਾ। ਤੇ ਆਸੇ ਪਾਸੇ ਮਤਲਬ ਗਰਮੈਸ਼ ਚਾਰੋ ਤਰਫ ਫਉਣੀ ਦੁਬਾਰਾ ਤੇ ਲੱਗਣੀ ਧੁੱਪ। ਹੁਣ ਸਾਡਾ ਜਿੱਥੇ ਹੈਗਾ ਉੱਥੇ ਕੀ ਕਹਦੇ ਨੇ ਸਾਡੇ ਲੈਫ ਲਫ ਸਾਈਡ ਵੀ ਘਾਰ ਰਾਈਟ ਸਾਈਡ ਵੀ ਘਾਰ ਰਹੇ ਹੁਣ ਬਣਿਆ ਹੀ ਰਹਿਣਾ। ਕਿਉਂਕਿ ਧੁੱਪ ਤ ਕਿੱਥੋਂ ਪੈਣੀ ਨੀ ਹੈ।
ਕੀ ਹੈ ਕਿ ਹਾਂ ਜਿਹੜੇ ਘਰ ਕੱਜੇ ਹੋ ਨਾ ਸਾਈਡਾਂ ਤੋਂ ਉਹਨਾਂ ਨੇ ਦੁਬਾਰਾ ਗਰ ਉਹ ਨੀ ਹੋ ਪਾਂਦੀ ਧੁੱਪ ਲੱਗਣੀ ਨਹੀਂ। ਤੇ ਉਹ ਫਿਰ ਥੋੜਾ ਜਿਹਾ ਉਹਦੇ ਹੀਟ ਚ ਫਰਕ ਪੈ ਜਾਂਦਾ।
ਹਮ-ਹਮ
ਤੇ ਬਾਕੀ ਹੋਰ ਕੀ ਸਾਬ ਬੰਨੇ ਮੰਨ ਲਓ ਸਾਡਾ ਤੇ ਦੇਖੋ ਸਿੰਗਲ ਸਟੋਰੇ ਬਸ ਗਰਾਊਂਡ ਫਲੋਰ ਤੇ ਕੰਸਟਰਕਸ਼ਨ ਹੈਗੀ ਹੈ ਤੇ ਇੱਦਾਂ ਹੋ ਸਕਦਾ ਮੰਨ ਲਓ ਅਸੀਂ ਉੱਪਰ ਵੀ ਆਉਣ ਵਾਲੇ ਟਾਈਮ ਵਿੱਚ ਕੋਈ ਕੰਸਟਰਕਸ਼ਨ ਕਰਵਾ ਲਈਏ। ਤੇ ਉਹਦੇ ਨਾਲ ਵੀ ਫ਼ਰਕ ਪੈ ਸਕਦਾ ਹੈ। ਗਰਮੀ
ਹਾਂਜੀ ਫਰਕ ਪਏਗਾ ਜੀ ਬਿਲਕੁਲ ਪਏਗਾ। ਮੰਨ ਲਓ ਤੁਸੀਂ ਉੱਥੇ ਕਮਰਾ ਪਾ ਲਿਆ ਤੇ ਉੱਤੇ ਹੁਣ ਜਿਹੜਾ ਤੁਹਾਡਾ ਥੱਲੇ ਕਮਰਾ ਹੈ ਨਾ ਗਰਾਉਂਡ ਫਲੋਰ ਤੇ ਉੱਥੇ ਠੰਡਕ ਰਹਿਣ ਲੱਗ ਜਾਏਗਾ ਫਰਕ ਪੈ ਜਾਏਗਾ ਬਹੁਤ ਹਮ ਮਤਲਬ ਉੱਤੇ ਉਹਨੂੰ ਧੁੱਪ ਕੱਟ। ਪਏਗੀ ਛੱਤ ਪਏਗੀ ਉਹ ਉੱਤੇ ਲਈ ਛਾਤ ਤੇ ਪਏਗੀ ਜੀ। ਕਮਰਾ ਪਾਇਆ ਨਾ ਹਮ ਹਾਂ ਉੱਤੇ ਗਰਮੀ ਰਹੇ ਗੀ ਥੱਲੇ ਠੰਡਕਾ ਆ ਜਾਏਗਾ ਸਾਰੇ ਕਮਰੇ।
ਕਿ ਸਾਡੇ ਘਰ ਚ ਨਾ ਥੋੜਾ ਜਿਹਾ ਮਤਲਬ ਪਿੱਛੋਂ ਬੰਦ ਜਿਹਾ ਹੈਗਾ। ਤੇ ਹਵਾ ਦਾ ਫਲੋਅ ਨਹੀਂ ਹੋ ਪਾਉਂਦਾ ਉਹਦੇ ਆਸੇ ਤੁਸੀਂ ਕੀ ਕਹੋਗੇ ਵੀ ਹਵਾ ਦਾ ਫਲੋ ਬਣ ਜੇ। ਤਾਂ ਕਿ ਹੁਮਸ ਜਿਹੜੀ ਹੈ ਨਾ ਗੁੰਮ ਜਿਹਾ ਰਹਿੰਦਾ ਉਹਦਾ ਕੀ ਲਾਜ ਹੈ।
ਉਹ ਤਾਂ ਵੇਖੋ ਤੁਸੀਂ ਪਿੱਛੋਂ ਕੋਈ ਇਹਦੇ ਉੱਪਰ ਸੀਨ ਚ ਕੋਈ ਖੋਪ ਕਰ ਲਓ। ਉੱਥੇ ਜਾਲੀ ਵਗੈਰਾ ਲਾ ਦਿਉ ਤਾਂ ਕਿ ਮੱਛਰ ਵੀ ਨਾਉਣ ਤੇ ਹਵਾ ਵੀ ਆ ਜਾਵੇ।
ਅਸੀਂ ਰਸਤਾ ਬਣਾਉਣਾ ਹੀ ਆ ਲੈਂਟਰ ਦੇ। ਤੇ ਓਦਾਂ ਤਾਂ ਫਿਰ। ਅ ਬਾਰਿਸ਼ਾਂ ਹੀ ਤੇ ਪਾਣੀ ਨਾ ਆ ਜਾਏਗਾ ਫਿਰ।
ਉਹ ਤਾਂ ਆਏਗਾ ਦੇਖੋ ਬਾਕੀ ਉਹਦਾ ਵੀ ਸੁਝਾਅ ਹੈਗਾ। ਤੁਸੀਂ ਉੱਥੇ ਸ਼ੈੱਡ ਲਾ ਲੋਓ ਜਿੱਥੇ ਵੀ ਕਰਾਇਆ।
ਹਾਂ ਇਹ ਠੀਕ ਹੈ, ਤੇ ਮੈਂ ਸੋਚਿਆਿ ਆ ਅਗਰ ਇਹਨਾਂ ਬੰਦਿਆਂ ਨੇ ਕੰਮ ਕਰਨਾ ਹੀ ਹੈ ਤੇ ਇੱਕ ਐਗਜਾਸਟ ਪੱਖਾ ਹੀ ਨਾ ਲਾ ਦੇਏ, ਤਾਂ ਕਿ ਉਹ ਅੰਦਰ ਦੀ ਹਵਾ ਘੁਮਾ ਕੇ ਬਾਹਰ ਉੱਪਰ ਛੱਡ ਦੇਵੇ।
ਆਹ ਤਾਂ ਜੀ ਹੋਰ ਵਧੀਆ ਹਮ ਆ ਤੇ ਫਿਰ ਹੋਰ ਵਧੀਆ। ਹਮ ਹਮ,
ਅੱਛਾ,, ਤੁਸੀਂ ਇਹ ਵੀ ਸੁਣਿਆ ਕਿ ਜਿਸ ਤਰ੍ਹਾਂ ਛੱਤ ਨੂੰ ਕਈ ਕਹਿੰਦੇ ਆ ਕਿ ਅਹ ਉਹ ਕਰਾ ਲਉ ਆਪਣਾ ਵਾਟਰਪ੍ਰੂਫ਼ਿੰਗ ਹੁੰਦੀ ਹੈ ਵਾਈਟ ਕਲਰ ਦੀ।
ਹਮ ਹਮ,
ਤੇ ਕਹਿੰਦੇ ਉਹਦੇ ਨਾਲ ਇੱਥੇ ਲੀਕੇਜ ਨਹੀਂ ਹੁੰਦੀ,
ਹਾਂਜੀ।
ਔਰ ਦੂਸਰਾ ਕਿਉਂਕਿ ਉਹ ਵਾਈਟ ਕਲਰ ਦੀ ਹੁੰਦੀ ਹੈ, ਤੇ ਤੁਸੀਂ ਤਾਂ ਅ ਜਾਣਦੇ ਹੋਗੇ ਤੁਸੀਂ ਪੜ੍ਹੇ ਲਿਖੇ ਬੰਦੇ ਹੋ ਕਿ ਜੋ ਸੂਰਜ ਦੀ ਧੁੱਪ ਹੈਗੀ ਹੈ। ਓਹ ਰੰਗਾ ਦੇ ਹਿਸਾਬ ਨਾਲ ਅਲੱਗ ਅਲੱਗ ਹੀਟ ਜਨਰੇਟ ਕਰਦੀ ਹੈ।
ਹਾਂਜੀ ਬਿਲਕੁਲ।
ਹਾਂ ਉਸ ਬਾਰੇ ਦੱਸੋਗੇ ਕੀ ਹੈ?
ਵੇਖੋ ਜੀ ਹੁਣ ਜਿਵੇਂ ਮੰਨ ਲਓ ਓਰੇਂਜ ਹੈਗਾ ਕਲਰ ਜਾਂ ਯੇਲੋ ਹੈਗਾ ਉਹਨਾਂ ਤੇ ਨਾ ਲਾਈਟ ਜ਼ਿਆਦਾ ਉਹ ਕਰਦੀ।
ਅੱਛਾ ਜਿਸ ਤਰ੍ਹਾਂ ਮੈਂ ਸੁਣਿਆ ਸੀ ਵੀ ਜੋ ਕਾਲਾ ਰੰਗ ਹੈ ਨਾ ਕਾਲਾ ਰੰਗ ਦੇ ਕੱਪੜੇ ਅਗਰ ਪਾਓਗੇ ਨਾ ਗਰਮੀਆਂ ਚ ਜੋ ਬੜੀ ਜਲਦੀ ਗਰਮ ਹੋ ਜਾ ਤੱਪ ਜਾਂਦੇ ਹੈ ਬੜੀ ਗਰਮੀ ਲੱਗਦੀ ਹੈ ਲੇਕਿਨ ਵਾਈਟ ਵਾਈਟ ਕੱਪੜੇ ਪਾਓਗੇ ਹੁਣ ਦੇਖੋ ਪੇਂਡੂ ਲੋਕ ਰਾਜਸਥਾਨ ਦੇ ਜਿਹੜੇ ਬੰਦੇ ਹੈਗੇ ਨੇ ਤੁਸੀ ਦੇਖੋ ਕਿ ਉਹ ਦੀਆ ਪੱਗਾਂ ਕਿੱਡੀ ਮੋਟੀਆਂ ਮੋਟੀਆਂ ਦੇ ਕੇ ਰੱਖ ਰੱਖਦੇ ਹਨਾ ਉਹਦੇ ਨਾਲ ਧੁੱਪ ਸਿਰ ਤੱਕ ਪਹੁੰਚਦੀ ਨੀ।
ਹਮ ਹਮ।
ਔਰ ਉਹ ਵਾਈਟ ਕੱਪੜੇ ਪਾਉਂਦੇ ਹੈ ਪੇਂਡੂ ਲੋਕ ਤਾਂ ਕਿ ਉਹਨਾਂ ਨਾਲ ਗਰਮੀ ਨਹੀਂ ਲੱਗਦੀ ਵਾਈਟ ਕਲਰ ਜੋ ਹੈ ਉਹ ਉਹਨੂੰ ਰਿਜੈਕਟ ਕਰ ਦਿੰਦਾ।
ਹਾਂਜੀ ਇਹ ਤਾਂ ਹੈ ਬਿਲਕੁਲ ਹਮ ਬਲੈਕ ਅਟਰੈਕਟ ਕਰਦਾ। ਉਹ ਉਹ ਰਿਫਲੈਕਸ ਕਰ ਦਿੰਦਾ ਹੈ ਹਮ ਹਮ
ਦੇਖੋ ਡਾਰਕ ਕਲਰ ਹੀ ਹੈ ਸੀਮੈਂਟ ਦਾ ਹਨਾ ਇੱਟਾ ਆਮ ਨਾਲ ਬਾਰਿਸ਼ ਪੈ ਪੈ ਕੇ ਦੁਲ ਮਿੱਟੀ ਨਾਲ ਰੰਗ। ਕਾਲਾਹੀ ਹੋ ਜਾਂਦਾ‌। ਉਹਦੇ ਨਾਲ ਉਹ ਹੀਟ ਓਬਜ਼ਰਵ ਕਰ ਲੈਂਦੀਆਂ।
ਹਾਂ।
ਬਾਕੀ ਹੁਣ ਪਤਾ ਨੀ ਅਸੀਂ ਹੁਣੂੰ ਕਿਰਾਆ ਤੇ ਹੈ ਨੀ ਪੈਂਟ ਸੁਣਿਆ ਸੁਣਿਆ ਤਾਂ ਅਸੀਂ ਤੁਹਾਨੂੰ ਦੱਸ। ਤੇ ਤੇ ਚਲੋ ਇਸ ਤੋਂ ਇਲਾਵਾ ਹੋਰ ਸਾਡੇ ਘਰ ਦੇ ਸਿਰ ਪੱਖੇ ਹੀ ਲੱਗੇ ਹੈ ਹੋਰ ਕਿਹੜੇ ਕ ਅਸੀਂ ਲਾਈਏ ਜਿਸ ਤਰ੍ਹਾਂ ਕੂਲਰ ਔਰ ਏਸੀ ਦਾ ਵਿਚਾਰ ਬਣ ਰਿਹਾ ਸੀ ਤੇ ਸਮਝ ਹੀ ਨਹੀਂ ਆ ਰਿਹਾ ਉਹਦੇ ਨਾਲ ਫਰਕ ਪੈ ਜਾਏਗਾ।
ਹਾਂਜੀ ਬਿਲਕੁਲ ਏਸੀ ਲਵਾ ਲਓ ਜੇ ਮੰਨ ਲਓ ਤੁਹਾਡਾ ਕਮਰਾ ਜ਼ਿਆਦਾ ਵੱਡਾ ਨਹੀਂ ਹੈ। ਤੇ ਤੁਸੀਂ ਵਿੰਡੋ ਏ ਸੀ ਲਵਾ ਲੋ। ਪਾ ਸਕਦੇ ਹੋਓ ਵਰ। ਖਿੜਕੀ ਹੈਗੀ ਏ ਤੇ।
ਨਾ ਖਿੜਕੇ ਦਾ ਸਾਡੇ ਕੋ ਓਪਸ਼ਨ ਹੈ ਹੀ ਨਹੀਂ। ਕਿਉਂਕਿ ਬੰਦ ਜਿਹਾ ਘਰ ਹੈ ਨਾ ਨਾ ਸਾਡਾ ਘਰ ਲੰਬਾਈ ਚ ਹੈ ਤੇ ਤੇ ਪਿੱਛੇ ਜਾ ਕੇ ਤੇ ਬੰਦ ਹੀ ਹੈ। ਉੱਥੇ ਤੁਸੀਂ ਜੋ ਸਲਾਹ ਦਿੱਤੀ ਹੈ ਚਲੋ ਪਿੱਛੇ ਅਗਰ ਲੱਗ ਜਾਈਏ। ਛਤ ਦੇ ਵਿਚ ਚ ਮੋਰੀ ਕਰਾ ਕੇ ਤੇ ਸਾਰੀ ਵਾਹ ਕਰੋਸ ਹੋ ਜਾਏਗੀ।
ਨੀ ਬਿਲਕੁਲ।।
ਬਾਕੀ ਇੱਥੇ ਵਿੰਡੋ ਏ ਸੀ 'ਤੇ ਲੱਗ ਨਹੀਂ ਸਕਦਾ ਫਿਰ ਹੋਰ ਕੀ ਓਸ਼ਨ ਹੈਗਾ।
ਹੋਰ ਬਾਕੀ ਦੂਸਰਾ ਵੀ‌ ਏ ਸੀ ਆਉਂਦਾ ਫੁੱਲ। ਵਾਲਾ ਉਹ ਲਵਾ ਲੌ ਉਹ ਵੀ ਬੜਾ
ਹ ਉਹਦਾ ਕੀ ਨਾਂ ਸਪਲੇਿਟ ਤਾਂ ਨਹੀਂ ਕਹ ਰਹੇ ਤੁਸੀ। ਸਪਲਾਈਟ ਏਸੀ ਅੱਛਾ ਅੱਛਾ ਜਿਹੜਾ ਮਤਲਬ ਅੰਦਰ। ਜੇਹਰਾ ਕੋਲਿੰਗ ਵਾਲਾ ਹਿੱਸਾ ਔਰ ਬਾਹਰ ਜਿਹੜਾ ਕੰਪ ਕੰਪ੍ਰੇਸਰ ਲੱਗਿਆ ਹੁੰਦਾ ਜੋ ਹੈਵੀ ਹੁੰਦਾ ਐ ਛੱਤ ਤੇ ਲੱਗ ਜਾਏਗਾ
ਉਹ ਬਾਹਰ ਲੱਗ ਜਾਏਗਾ ਉੱਥੇ ਵਗੈਰਾ ਇਹ ਸਾਈਡ ਤੇ
ਹਾਂ। ਉਹ ਕਿੰਨੇ ਕੁ ਤੱਕ ਦਾ ਆ ਜਾਵੇਗਾ?
ਉਹ ਵੇਖੋ ਜੀ ਸਟਾਰਟਿੰਗ ਤੋਂ ਤੀਹ ਤੋਂ ਹੋ ਜਾਏਗੀ ਜੇ ਤੁਸੀਂ ਵਧੀਆ ਲੈਣਾ ਤੇ ਪੰਤਾਲੀ ਪੰਜਾਹ ਤੋਂ ਜਾਣਾ ਪਏਗਾ ਤੁਹਾਨੂੰ ਵਧੀਆ ਕੋਾਲਜ ਮਿਲ ਜਾਏਗਾ ਤੁਹਾਨੂੰ
ਅੱਛਾ। ਤੇ ਉਹ ਫਾਈਨਸ ਹੋ ਜਾਂਦਾ ਜਾਂ ਕੈਸ਼ ਅ ਅੱਛਾ ਕਿਉਂਕਿ ਆਪਣੇ ਇੰਨਨੀ ਉਹ ਬਜਟ ਨਹੀਂ ਹੈ ਨਾ। ਤੇ ਮੈਂ ਕਿਹਾ ਥੋੜ੍ਹੇ ਪੈਸੇ ਦੇ ਕੇ ਤੇ ਆਪਣਾ ਬਾਕੀ ਅਸੀਂ ਨ ਕਾਂਗੇ ਬਈ, ਵੀ ਕਿਸਤਾਂ ਲਾ ਲੈ ਪਰ ਇਹ ਹੈ ਥੋੜਾ ਕਿਸ਼ਤਾ ਥੋੜਾ ਮਹਿੰਗਾ ਪਏਗਾ ਕਿਉਂਕਿ ਆਪਣਾ ਵਿਆਜ
ਹਾਂਜੀ ਹਾਂਜੀ ਆ ਤਾਂ ਆ ਜੀ।
ਹਾਂ,
ਹੋਰ ਬਾਕੀ ਤੁਸੀਂ ਆਪਣੇ ਕੀ ਉਹ ਕਰਾਲਓ। ਜਿਵੇਂ ਤੁਸੀਂ ਵਾਈਟ ਕਿਹਾ ਤੁਸੀਂ ਕਲਰ ਕਰਾ ਲੋ ਛੱਤਤੇ। ਜਿਹੜਾ ਉਹ ਆਉਂਦਾ ਪੇਸਟ ਜਾਂ ਇੱਕ ਨਾਲ ਉਹ ਨਾਲ ਬੜਾ ਫ਼ਰਕ ਪੈ ਜਾਏਗਾ ਤੇ ਬਾਕੀ ਜਿਹੜਾ ਤੁਸੀਂ ਉਹ ਫੈਨ ਕ ਰ ਅੰਦਰ ਲਵਾ ਕੇ ਖੋਪੇ ਚ
ਹੂੰ ਪਰ ਇਹ ਚੀਜ਼ ਹੈ ਫ ਅਗਰ ਮੰਨ ਲਓ ਅਸੀਂ ਚਲਾ ਅਸੀਂ ਸਾਡੇ ਸਿਰ ਏ ਸੀ ਲੋਕ ਆ ਲਿਆ ਤਾ ਫਿਰ ਤੇ ਉਹ ਫੈਨ ਚਲਾਉਣ ਦੀ ਲੋੜ ਨਹੀਂ। ਪੈ ਨਾ ਕਿਉਂਕਿ ਫ ਕੋਲਿੰਗ ਬਾਹਾਰ ਚਲੀ ਜਾਏਗੀ ਹਨਾ।
ਹਾਂ ਇਹ ਤਾਂ ਹੈ ਫੇਰ ਦਰਵਾਜ਼ਾ ਬਣ ਕੇ ਰੱਖਣਾ ਨਾ ਜਿੱਥੇ ਤੁਸੀਂ ਖੋਪਾ ਕਰਾਇਆ।
ਹਾਂ। ਇਹ ਵੀ ਗੱਲ ਠੀਕ ਹੈ ਔਰ ਕੂਲਰ ਕੂਲਰ ਬਾਰੇ ਵੀ ਕੁਛ ਹੋ ਜਾਏਗਾ ਫ਼ਰਕ ਪੈ ਜਾਗਾ ਮੰਨ ਲਓ ਏ ਸੀ ਦਾ ਸਾਡਾ ਹੱਥ ਨਹੀਂ ਪੈਂਦਾ। ਤੇ ਅਸੀਂ ਵਾਟਰ। ਕੂਲਰ ਏਅਰ ਕੂਲਰ ਆਉਂਦਾ ਜਿਹ ਪਾਣੀ ਪਾ ਕੇ ਚਲਦੇ ਐ।
ਹਾਂ ਉਹ ਨਾਲ ਫਰਕ ਪੈ ਜਾਏਗਾ ਦੇਖੋ ਹੁਣ ਅੱਜ ਨਵੇਂ -ਨਵੇਂ ਖਰ ਵੀ ਆ ਰਹੇ ਨੇ ਕੂਲਰ ਜਿ ਠੰਡਕ ਪੂਰੀ ਕਰ ਦਿੰਦੇ ਨੇ ਕਮਰੇ ਚ
ਅੱਛਾ।
ਹਾਂਜੀ ਤੁਸੀਂ ਉਹ ਲਵਾ ਸਕਦੇ ਹੋ ਨਵੇਂ ਕੂਲਰ ਮਤਲਬ ਏ ਸੀ ਵਾਖਣ ਤੁਹਾਨੂੰ ਠੰਡਾ
ਤੇ ਤੇ ਕੂਲਰ ਨਾਲ ਮੈਂ ਸੁਣਿਆ ਅਗਰ ਕਮਰਾ ਬੰਦ ਹੋਇਆ ਨਾ। ਗੁੰਮ ਹੋ ਜਾਂਦਾ ਹੈ ਉਹ ਓਦੇ ਵਸ ਫਿਰ ਪੱਖਾ ਚਲਾਉਣਾ ਪਏਗਾ ਸ਼ਾਇਦ ਹਨਾ।
ਹਾਂ ਉਹ ਤਾਂ ਹੈ ਜੀ ਬਿਲਕੁਲ ਜਿਵੇਂ ਜਿਵੇਂ ਸਰਦੀਆਂ ਹੀਟਰ ਚਲਾਉਂਦੇ ਹਾਂ। ਗੁੰਮ ਚ ਹੋ ਜਾਂਦਾ ਹੈ ਉਹੀ ਏ ਸੀ ਦਾ ਕੂਲਰ ਦਾ ਵੀ ਇਹੀ
ਹਮ, ਪਰ ਵੈਸੇ ਜਿਸ ਸਾਧਨ ਹੋਵੇ ਨਾ ਜਿਹਨਾਂ ਦਾ ਘਰ ਐਸਾ ਡਿਜ਼ਾਇਨ ਬਣਿਆ ਹੋਵੇ ਕਿ ਕੂਲਰ ਬਾਹਰ ਰੱਖਿਆ ਜੇ ਤੇ ਉਹ ਜ਼ਿਆਦਾ ਸਕਸੈਸਫੁਲ ਮਨ ਲੱਗਦਾ ਅੱਛਾ ਰਹਿੰਦਾ ਹੈਗਾ। ਵੀ ਖੋਲੋ ਅਗਰ ਘਰ ਦੇ ਬਾਹਰ ਪਿਆ ਹੋ ਨਾ ਬਾਹਰੋਂ ਬਾਹਰੋਂ ਤਾਜ਼ੀ ਹਵਾ ਅੰਦਰ ਆਉਂਦੀ ਹੈ। ਔਰ ਫਰੈਸ਼ਨੈਸ ਬਣੀ ਰਹਿੰਦੀ ਹੈ। ਅਗਰ ਕੂਲਰ ਘਰ ਦੇ ਅੰਦਰ ਹੋਏ ਤਾਂ ਫਿਰ ਉਹੀ ਹਵਾ ਘੁੰਮਦੀ ਰਹਿੰਦੀ ਆ ਹਨਾ।
ਹਮ ਹਮ ਬਿਲਕੁਲ ਬਿਲਕੁਲ।
ਹਾਂ ਹੋਰ ਚੱਲ ਤੁਹਾਡੇ ਘਰ ਆਵਾਂਗੇ ਦੇਖਾਂਗੇ ਤੁਹਾਡਾ ਕਿ ਸਿਰ ਸਹੀ ਸਿਸਟਮ ਕਿਵੇਂ ਕਿਵੇਂ ਕਰਵਾਇਆ ਹੋਇਆ ਫਿਰ ਅਸੀਂ ਵੀ ਉਸ ਤਰ੍ਹਾਂ ਐਪਿਕ ਐਪਲੀਕੇਬਲ ਕਰਾਂਗੇ। ਠੀਕ ਹੈ ਜੀ ਚਲੋ ਬਹੁਤ ਅ। ਅੱਛਾ ਲੱਗਿਆ ਗੱਲ ਕਰਕੇ।
ਹਾਂਜੀ ਮੈਨੂੰ ਵੀ ਓਕੇ ਜੀ ਠੀਕ ਹੈ।